ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ।
ਕੀ ਹਾਲ ਨੇ ਵੀਰੇ।
ਵਧੀਆ ਵੀਰ ਜੀ ਤੁਸੀਂ ਦੱਸੋ
ਵਧੀਆ ਜੀ ਵਧੀਆ, ਹੋਰ ਕੀ ਕਰ ਰਹੇ ਸੀ ਤੁਸੀਂ
ਬਸ ਕੁਛ ਨੀ ਪਾਰਕ ਚ ਸੈਰ ਕਰਦੇ ਪਏ ਸੀ। ਹਾਂਜੀ, ਹਾਂਜੀ ਫਰੀ ਆਈ ਨਾ
ਚਲੋ ਹੋਰ ਯਰ ਬੁੱਕ ਬੜੀ ਲੱਗ ਰਹੀ ਸੀ ਬਸ
ਕੁ ਤੇ ਸਾਨੂੰ ਵੀ ਲੱਗੀਏ ਅਸੀਂ ਓਡਰ ਕੀਤਾ ਹੋਆ ਸਮਾਨ ਹਾਲੇ ਤੱਕ ਆਇਆ ਨੀ
ਅੱਛਾ ਜੀ ਸਾਡੇ ਵਾਸਤੇ ਵੀ ਕਰਦੋਡ ਅਸੀਂ ਵੀ ਆ ਜਾਂਦੇ ਹਾਂ
ਸਾਡੇ ਵਾਸਤੇ ਵੀ ਕਰ ਦਿੰੇ ਆ ਯਾਰ ਅੱਧਾ ਘੰਟਾ ਹੋ ਗਿਆ ਸਾਡਾ ਓਡਰ ਹੀ ਨਹੀਂੀ ਆਇਆ ਹਾਲੇ ਤੱਕ
ਇਹ ਹੀ ਦਿੱਕਤ ਹੈਗੀ ਦੇਖੋ ਔਨਲਾਈਨ ਔਡਰ ਇਨਾ ਟਾਈਮ ਬੜਾ ਲੱਗਦਾ ਇਸਸ ਵ ਤਾਂ ਬੰਦਾ ਐਡੀ ਦੇਰ ਵਿਚ ਘ ਬਣਾ ਕੇ ਖਾ ਲੈ
ਘਰ ਬਣ ਜਾਂਦਾ ਖਾ ਪੀ ਕੇ ਖੇਡਣ ਵੀ ਚਲੇ ਜਾਂਦੇ ਹ ਅਸੀਂ ਫੋਨ ਵੀ ਕੀਤਾ ਸੀ ਕਹਿ ਰ ਹਲੇ ਟਾਈਮ ਲੱਗੇਗਾ ਹੈ ਉਹਏ
ਮੈਂ ਉਹ ਨਹੀਂੀ ਹੋਣੀ ਚਾਹੀਦੀ ਨਾ
ਹੋਰ
ਹੋਰ ਕੀ ਮੰਗਇਆ ਤੁਸੀਂ
ਅਸੀਂ ਤੇ ਰਹਿ ਬਣਾਇ ਮੰਗਵਾਇਆ ਸੀ
ਕਿਹੜਾ ਰੈਪ ਅੱਛਾ ਵਧੀਆ ਹੈ ਹੈਲਥ ਵਾਸਤੇ ਵੈਜ ਰੈਪ 'ਤੇ
ਹੋਰ ਕੀ ਹਾਲਤਸਤੀ ਮੰਗਵਾਆ ਫਿੱਟ ਰਹਿਣਾ ਜਰੂਰੀ ਹੁੰਦਾ
ਬਿਲਕੁਲ ਜੀ ਬਿਲਕੁਲ ਹੋਰ ਤੁਹਾਨੂੰ ਖਾਣੇ ਚ ਐਵੇਂ ਕਿਹੜੀ ਚੀਜ਼ ਪਸੰਦ ਹੈਗੀ ਹੈ ਜਿਹੜੀ ਤੁਸੀਂ ਘਰ ਤੋਂ ਹੀ ਖਾ ਲੈਂਦੇ ਹੋ ਬਾਹਰੋਂ ਵੀ ਖਾ ਲੈਂਦੇ ਹੋ
ਤੁਾਨੂੰ ਤੇ ਆਲੂ ਦੇ ਪਰੋਂਂਠੇ ਖਾਣੇ ਪਸੰਦ ਰਗੀੀ
ਬਿਲਕੁਲ ਜੀ ਇਹ ਤੇ ਖਾਂਦੇ ਨੇ ਜੀ ਸਾਰੇ ਪੰਜਾਬੀਆਂ ਦੇ ਫੇਵਰੇਟ ਨੇ ਜੀ ਆਲੂ ਦੇ ਪਰੌਂਠੇ ਨਾਲ ਮੱਖਣ।
ਹੋਰ ਕੀ ਨਾਲ ਚਾਹ ਦਾ ਗਲਾਸ ਬਸ ਹੋਰ ਕੁਝ ਨਹੀਂ ਚਾਹੀਦਾ।
ਹੈ ਤੇ ਸਵਰਗ ਵਾਲੀ ਗੱਲਾਂ ਕਰ ਰਹੇ ਤੁਸੀਂ
ਹਾਂਜੀ ਹਾਂਜੀ ਰ ਤੁਹਾਨੂੰ ਕੀ ਪਸੰਦ ਖਾਣ ਚ
ਬਸ ਜੀ ਸਾਨੂੰ ਤਾਂ ਦੇਖੋ ਜੋ ਮਰਜ਼ੀ ਮਿਲ ਜਾ ਭਗਵਾਨ ਦਾ ਦਿੱਤਾ ਸਭ ਕੁਛ ਪ੍ਰਸ਼ਾਦ ਸਮਝ ਕੇ ਖਾਲਾਇਦਾ
ਲੰਗਰ ਖਾ ਲਈ ਦਿਓ ਲੰਗਰ ਲੂੰਗਰ ਹੀ ਖਾਂਦੇ ਹੋ ਤੁਸੀਂ ਮੈਨੂੰ ਲੱਗਦਾ ਜਿਸ ਹਿਸਾਬ ਸਾਡੀ ਗੱਲਾਂ ਨੇ
ਨਾ ਜੀ ਨਾ ਦੇਖੋ ਐਵੇਂ ਤੇ ਗੱਲ ਨੀ ਹੈਗੀ ਦੇਖ ਪਗਵਾਨ ਦਾ ਪ੍ਰਸ਼ਾਦ ਦੇਖੋ ਘਰ ਵੀ ਮਿਲਦਾ ਉਹ ਵੀ ਭਗਵਾਨ ਪਾਉਂਦੇ ਪ੍ਰਸ਼ਾਦੇ ਜਿਹੜੇ ਤੁਸੀਂ ਆਲੂ ਦੇ ਪਰਾਂਠਿਆਂ ਦੀ ਗੱਲ ਕਰ ਰਹੇ ਹੋ ਵੀ ਭਗਵਾਨ ਦਾ ਹੀ ਪ੍ਰਸ਼ਾਦ ਹੈ
ਸਾਰਾ ਲੱਬਦੀ ਰ ਨੇ
ਹਾਂਜੀ ਬਸ ਉਹੀ ਹੈ ਨਾ ਜੋ ਵੀ ਕੁੱਝ ਮਿਲਿਆ ਉਹਨੂੰ ਭੋਗ ਸਮ ਮਧਏ ਖਾ ਲਈਦਾ
ਸਹੀ ਗੱਲ ਹੈ ਜੀ ਸਹੀ ਗੱਲ
ਕੋਈ ਚੁੰਨੀ ਕੋ ਬੁਲਾ ਪੀਛੇ ਜਾਾਰਾ
ਹੋਰ ਸੁਣਾਓ
ਸਭ ਬੜੀਆ ਜੀ ਹੋਰ ਤੁਸੀਂ ਕੇ ਖੇਲਣ ਦੀ ਗੱਲ ਕਰ ਰਹੇ ਸੀ। ਕੀ ਖੇਲਣ ਜਾਣਾ ਤੁਸੀਂ?
ਤੁਸੀਂ ਕ੍ਰਿਕਟ ਖੇਡਣ ਜਾਣਾ।
ਅੱਛਾ ਤੁਸੀਂ ਕਿੱਧਰ ਖੇਡਦੇ ਹੋ ਕ੍ਰਿਕਟ?
ਹਰ ਸ਼ਾਮੀ ਖੇਡਦੇ ਹਾਂ ਅਸੀਂ ਗਰਾਉਂਡ ਹੈਗਾ ਸਾਡੇ ਇੱਥੇ ਉੱਥੇ ਖੇਡਦੇ ਹਾਂ ਜਾ ਕੇ।
ਅੱਛਾ ਵਧੀਆ ਗੱਲ ਹੈ ਦੇਖੋ ਖੇਡਣਾ ਚਾਹੀਦਾ।
ਬੰਦਾ ਖੇਡ ਗਿਆ।
ਹਾਂਜੀ ਖਾਣੇ ਪੀਣ ਦੇ ਉੱਤੇ ਵੀ ਦੇਣਾ ਚਾਹੀਦਾ ਧਿਆਨ ਡਾਇਟ ਦੇ ਉੱਤੇ।
ਬਸ ਹੁਣ ਡਾਇਟ ਮੰਗਾਂ ਲਈ ਏ ਹੁਣ ਖੇਡਣ ਜਾਵਾਂਗੇ।
ਆਪਣੀ ਡਾਈਟ ਮੇਨਟੇਨ ਕਰਨ ਵਾਸਤੇ ਤੁਸੀਂ ਕੀ ਕੀ ਕਰਦੇ ਹੋ?
ਬਸ ਸਵੇਰੇ ਉੱਠੀ ਦਾ ਜੋਗਿੰਗ ਕਰੀ ਦਾ ਪੰਜ ਵਜੇ ਉੱਠ ਕੇ।
ਅੱਛਾ ਜੀ
ਇਹ ਟਰੈਨਾਂ ਤੇ ਦੇਖੋ ਬਹੁਤ।
ਬਿਲਕੁਲ ਜੀ, ਬਿਲਕੁਲ, ਬਿਲਕੁਲ ਬਹੁਤ ਜ਼ਰੂਰੀ ਹੈ ਜੀ।
ਬਾਹਰ ਦਾ ਅਵੋਇਡ ਹੀ ਕਰੀ ਦਾ ਸੀ ਜ਼ਿਆਦਾ।
ਵਧੀਆ ਗੱਲ ਹੈ ਜੀ ਹੋਰ ਫਿਰ ਪੰਜ ਵਜੇ ਉੱਠ ਕੇ ਜੋਗਿੰਗ ਕਰਕੇ ਫਿਰ ਕੀ ਕਰਦੇ ਹੋ?
ਫਿਰ ਘਰ ਆਉਂਦੇ ਹਾਂ, ਆਰਾਮ ਨਾਲ ਪਾਠ ਪੂਠ ਕਰਦੇ ਹਾਂ।
ਵਧੀਆ ਗੱਲ ਹੈ ਜੀ ਫਿਰ
ਫਿਰ ਨਾਸ਼ਤਾ ਨੁਸ਼ਤਾ ਕਰੀਦਾ ਨਹਾ ਧੋ ਕੇ।
ਵਧੀਆ ਗੱਲ ਇਹ ਫਿਰ ਉਸ ਤੋਂ ਬਾਅਦ? ਨਾਸ਼ਤੇ ਚ ਹੀ ਖਾਂਦੇ ਹੋ ਜੀ ਤੁਸੀਂ ਨਾਸ਼ਤੇ ਚ ਹੀ ਖਾਂਦੇ ਹੋ?
ਕੁਛ ਹੀ ਚੱਲ ਜਾਂਦਾ ਪਰੌਂਠੇ ਪਰੂਠੇ ਚੱਲ ਜਾਂਦੇ ਨੇ ਕਦੀ ਕਦਾਰ ਬ੍ਰੈਡ ਜੈਮ ਹੋ ਜਾਂਦੀ ਹੈ। ਮੈਂ ਹੈਲਦੀ ਹੈਲਦੀ ਖਾਈਦਾ ਅਸੀਂ ਜ਼ਿਆਦਾ ਪਰਾਂਠੇ ਵੀ ਨਹੀਂ ਖਾਈਦਾ।
ਠੀਕ ਠੀਕ ਵਧੀਆ ਗੱਲ ਹੈ ਹੋਰ ਉਸ ਤੋਂ ਬਾਅਦ?
ਬਸ ਉਸ ਤੋਂ ਬਾਅਦ ਫਿਰ। ਨਾ ਧੋ ਕੇ ਨਾਸ਼ਤਾ ਨੁਸ਼ਤਾ ਕਰਕੇ ਕੰਮ ਕੁਮ ਤੇ ਜਾਂਨੇ ਆ।
ਕੰਮ ਕੀ ਕਰਦੇ ਮੈਂ ਕਿਹਾ ਤੁਸੀਂ?
ਲੱਗਾ ਜ ਇੱਥੇ ਸਾਡੇ ਇੱਥੇ ਕੰਪਨੀ ਹੈਗੀ ਉੱਥ ਉੱਥੇ ਲੱਗਾ ਹੋਇਆ।
ਕਿਸ ਚੀਜ਼ ਦੀ ਕੰਪਨੀ ਵੀਰੇ?
ਇਹ ਦਵਾਈਆਂ ਦੀ ਕੰਪਨੀ ਹੈਗੀ ਏ।
ਅੱਛਾ ਕਿਹੜੀ ਪੋਸਟ ਤੇ ਹੈਗੇ ਹੋ ਤੁਸੀਂ?
ਅਸੀਂ ਪੋਸਟ ਪੂਸਟ ਤੇ ਨਹੀਂ ਹੈਗੇ ਅਸੀਂ ਬਸ ਆਰਡਰ ਪੈਕ ਕਰੀ ਦਾ।
ਅੱਛਾ ਵਧੀਆ ਜੀ ਵਧੀਆ। ਹੋਰ ਉਸ ਤੋਂ ਬਾਅਦ ਕੰਮ ਤੇ ਕਿੰਨੇ ਵਜੇ ਆਉਂਦੇ ਹੋ
ਸਵੇਰੇ ਜਾਈਦਾ ਸਾਢੇ ਨੌ ਸੱਤ ਵਜੇ ਜਾਈਦਾ ਰਾਤੀ ਫਿਰ ਆ ਕੇ ਥੋੜਾ ਘਰ ਬਹਿ ਬੂ ਕੇ ਰੋਟੀ ਰੋਟੀ ਖਾ ਕੇ।
ਵਧੀਆ ਗੱਲ
ਬਾਰਾਂ ਕੀ ਸਾਡੇ ਵੱਲੀ ਚੱਲਦੀ ਰੋਜ਼ ਰਾਤੀ ਖੇਡਦੇਆਂ।
ਵਧੀਆ ਗੱਲ ਦੇਖੋ ਗੇਮਾਂ ਤਾਂ ਖੇਡਣੀਆਂ ਚਾਹੀਦੀਆਂ ਨੇ ਫਿਜੀਕਲ ਫਿਟਨਸ ਵਾਸਤੇ ਆਪਣੇ ਸਰੀਰ ਦੀ ਫਿਟਨਸ ਵਾਸਤੇ।
ਹਾਂਜੀ ਹਾਂਜੀ
ਹੋਰ ਤੁਸੀਂ ਆਏ ਨਹੀਂ ਔਡਰ ਤੁਹਾਡਾ।
ਨਹੀਂ ਆਇਆ ਹਾਲੇ ਤੱਕ ਦਸ ਮਿੰਟ ਕਹਿ ਰਿਹਾ ਸੀ ਦਸ ਮਿੰਟ ਕਰਦੇ ਕਰਦੇ ਅੱਧਾ ਘੰਟਾ ਲਾ ਤਾ।
ਅੱਧਾ ਘੰਟਾ ਲੱਗਾ ਤਾਂ ਆਈ ਦੇਖੋ ਔਨਲਾਈਨ ਦੀ ਆਈ ਆ। ਕਦੇ ਦੇਖੋ ਤੁਸੀਂ ਇੱਧਰ ਜਾ ਕੇ ਖਾਈ ਹੀ ਲੈਂਦੇ ਆਪੇ ਹੀ ਆ ਐਵੇਂ ਤੁਸੀਂ ਬਰਾਨ ਹੋ ਹੀ ਚੱਲੋ।
ਹਾਂਜੀ ਇਹ ਗੱਲ ਤੇ ਹੈਗੀ।
ਹੋਰ ਸੁਣਾਓ ਕੋਈ ਨਵੀਂ ਤਾਜ਼ੀ।
ਬਸ ਵਧੀਆ ਹੋਰ ਕੀ ਕਰਦੇ ਪਏ ਅੱਜ ਕੱਲ?
ਬਸ ਜੀ ਦੇਖੋ ਹੁਣੇ ਮੇਰੀ ਕੋਲੇਜ ਕੰਪਲੀਟ। ਹੁਣ ਮੈਂ ਇੱਕ ਰੈਸਟੋਰੈਂਟ ਖੋਲਣ ਦੀ ਸੋਚ ਰਿਹਾ।
ਅੱਛਾ ਬਿਜਨਸ
ਹਾਂਜੀ ਕਿਉਂਕਿ ਚੀਜ਼ ਆਪਣਾ ਬਿਜਨਸ ਕਰਕੇ ਕੋਈ ਫਾਇਦਾ ਹੈਗਾ ਦੇਖੋ ਬਸ ਮੈਂ ਤੇ ਅ ਫਿਰ ਇਹਨਾਂ ਦੇ ਦੇਖੋ ਬੰਦੇ ਮੈਂ ਸਾਰਿਆਂ ਮਤਲਬ ਸਾਰੇ ਵੀਰਾਂ ਕੋਲ ਇਹ ਪੁੱਛਣਾ ਕਿ ਮੈਨੂੰ ਕੋਈ ਵਧੀਆ ਲੋਕੇਸ਼ਨ ਦੱਸ ਦੋ ਜਿੱਧਰ ਖਾਣ ਪੀਣ ਦੀ ਵਧੀਆ ਚੀਜ਼ ਸੇਲ ਹੋਵੇ ਠੀਕ ਹੈ ਮੈਂ ਕੁੱਛ ਨਾ ਸਾਰਿਆਂ ਤੋਂ ਕਿ ਕੁਆਲਿਟੀ ਫੂਡ ਕਿਧਰੋਂ ਮਿਲਦਾ ਹੈ ਮਤਲਬ ਬੈਸਟ ਕੁਆਲਿਟੀ ਦੀ ਚੀਜ਼ਾਂ ਕਿੱਧਰੋਂ ਮਿਲਦੀਆਂ ਫਿਰ ਤਾਂ ਕਿ ਮੈਂ ਉੱਧਰੋਂ ਲੈ ਕੇ ਲੋਕਾਂ ਨੂੰ ਬੈਸਟ ਚੀਜ਼ ਪ੍ਰੋਵਾਈਡ ਕਰ ਸਕਾਂ ਖਾਣ ਲਈ ਕਿਉਂਕਿ ਅੱਜ ਕੱਲ ਹੈਲਥ ਬਹੁਤ ਜ਼ਿਆਦਾ ਜ਼ਰੂਰੀ ਹੈਲਥ ਸੈਕਟਰ ਮੈਟਰ ਕਰਦਾ ਦੇਖੋ ਹਰ ਕਿਸੇ ਬੰਦੇ ਲਈ ਬਸ ਇੱਕ ਮੈਂ ਉਹਹੀ ਚਾਹੁੰਦਾ ਹਾਂ ਕਿ ਦੇਖੋ ਬੜੇ ਤੋਂ ਬੜੀਆਂ ਸਾਰਿਆਂ ਨੂੰ ਮੈਂ ਖਲਾਵਾਂ ਸਾਰੇ ਰੱਬ ਦੇ ਡਰ 'ਤੇ ਮਤਲਬ ਭਗਵਾਨ ਦਾ ਭੋਗ ਸਮਝ ਕੇ
ਖਾਣਾ ਚਾਹੀਦਾ ਜ ਜ਼ਿਆਦਾ ਨੈਲੀ ਫੂਡ ਵੀ ਅਵਾਇਡ ਹੀ ਕਰਨਾ ਚਾਹੀਦਾ ਹੈ ਬਾਹਰ ਦਾ ਤੇ ਖਾਣਾ ਹੀ ਨਹੀਂ ਚਾਹੀਦਾ ਅੱਜ ਕੱਲ
ਬਸ ਮੈਂ ਉਹੀ ਹੈਲਥ ਰੈਸਟੋਰੈਂਟ ਹੀ ਖੋਲਣਾ ਮਤਲਬ ਜਿਹਦੇ ਤੇ ਸਾਰੀ ਹੈਲਥ ਚੀਜ਼ਾਂ ਮਿਲਣ ਜਿਵੇਂ ਦੇਖੋ ਫਸ ਫੂਡ ਆ ਗਿਆ ਮੋਮੋਸ ਮੋਮੋਸ ਹੈ ਤਾਂ ਮੈਨੇ ਆਪਣੇ ਰੈਸਟੋਰੈਂਟ 'ਤੇ ਸੇਲ ਹੀ ਨਹੀਂ ਕਰਨੇ ਵਧੀਆ ਚੀਜ਼ਾਂ ਸੇਲ ਕਰਨੀਆਂ ਨੇ ਵਧੀਆ ਮਤਲਬ ਜਿਵੇਂ ਹੋ ਗਿਆ ਜਿੰਮ ਆ ਜਾ ਵਾ ਡਾਇਟ ਹੋ ਗਈ ਵਧੀਆ ਠੀਕ ਹੈ ਰੋਟੀ ਸਬਜ਼ੀ ਵਧੀਆ ਸਾਰੀਆਂ ਚੀਜ਼ਾਂ
ਹਾਂਜੀ ਹਾਂਜੀ
ਕੁੱਝ ਗਲਤ ਨੀ ਮਲਤ ਨੀ ਸ਼ਲਤ ਨੀ ਦੇਖੋ ਕਿਉਂਕਿ ਸਭ ਕੁਛ ਸਰੀਰ ਵਾਸਤੇ ਹਾਨੀਕਾਰਕ ਹੁੰਦਾ ਐਕਸਟਰਾ
ਹਾਂ ਉਹ ਗਲਤ ਹੈ ਜ ਜ
ਬਸ ਜ਼ਰੂਰੀ ਹੈ ਦੇਖੋ ਵਧੀਆ ਖਾਣਾ ਵੀ ਜ਼ਰੂਰੀ ਹੈਗਾ ਸਰੀਰ ਵਾਸਤੇ
ਹਾਂ ਵਧੀਆ ਹੈਲਦੀ ਖਾਓ ਆਰਾਮ ਨਾਲ ਫਿਟ ਰਹੋਗੇ ਅੱਗੇ ਜਾ ਕੇ ਵੀ ਕੰਮ ਆਏਗਾ ਡੀ ਫੋਲਡਰ
ਹਾਂਜੀ ਤੁਸੀਂ ਵੀ ਸਾਡੇ ਤੁਸੀਂ ਵੀ ਸਾਡੇ ਰੈਸਟੋਰੈਂਟ ਅਤੇ ਵਿਜ਼ਿਟ ਕਰਨਾ ਜੀ ਦੇਖੋ ਜਲਦੀ ਜਲਦ ਖੁੱਲ੍ਹੇਗਾ ਜੀ ਮਤਲਬ ਅਤੇ ਜ ਤੁਸੀਂ ਆ ਸਕੋ ਤਾਂ ਇੱਧਰ ਯਮੁਨਾਾਨਗਰ ਵਿੱਚ ਖੋਲਾਂਗਾ ਮੈਂ ਜਾਇਕਾ ਕਰਕੇ ਰੈਸਟੋਰੈਂਟ ਖੋਲ੍ਹਾਂਗਾ ਉਹਦੇ ਅਤੇ ਜ਼ਰੂਰ ਆਉਣਾ ਰੈਸਟੋਰੈਂਟ
ਅੱਛਾ ਜੀ ਅੱਛਾ
ਤਾਂਕੀ
ਕੋਈ ਨੀ ਜੇ ਚੱਕਰ ਚੁੱਕਰ ਲਗਿਆ ਅਮਗਰ ਤੁਹਾਡੇ ਰੈਸਟੋਰੈਂਟ ਵਿੱਚ ਵੀ ਆਵਾਂਗੇ
ਬਿਲਕੁਲ ਜੀ ਬਿਲਕੁਲ
ਹਾਂਜੀ ਹੋਰ ਸੁਣਾਓ ਨਵੀਂ ਗੱਲ
ਮੈਂ ਤੁਹਾਨੂੰ ਇਹ ਦੱਸ ਰਿਹਾ ਸੀ ਕਿ ਰੈਸਟੋਰੈਂਟ ਲੋਕੇਸ਼ਨ ਬਾਰੇ ਪੁੱਛਣਾ ਵਧੀਆ ਕਿਹੜੀ ਹੈਗੀ ਹੈ ਉੱਧਰ ਬਸ ਹੁਣ ਇੱਕ ਵਾਰੀ ਲੋਕੇਸ਼ਨ ਲੱਭ ਜੇ ਫਿਰ ਉਸ ਤੋਂ ਬਾਅਦ ਸੈਫ ਚਾਹੀਦਾ ਵਧੀਆ ਜਿਹੜਾ ਕੁਆਲਿਟੀ ਫੂਡ ਬਣਾਏ
ਸੈਫ ਤੇ ਜੀ ਅਸੀਂ ਦੇ ਦਾਂਗੇ ਸਾਡੇ ਕੋਲ ਬੜੇ ਸੈਫ ਹੈਗੇ ਨੇ ਸਾਡੇ ਬੰਦੇ ਆਹੀ ਕੰਮ ਕਰਦੇ ਨੇ ਸਾਡਾ ਇੱਕ ਯਾਰ ਦੋਸਤ ਹੈਗਾ ਐਡੀ ਛੋਟੀ ਉਹਦੀ ਉਹ ਸ਼ੈਫ ਹੈਗਾ
ਅੱਛਾ ਵਧੀਆ ਗੱਲ ਹੈ ਦੇਖੋ
ਹਾਈਟ ਛੋਟੀ ਹੈ ਪਰ ਹਾਈਟ ਛੋਟੀ ਹੈ ਪਰ ਵਧੀਆ ਸਮਾਨ ਬਣਾਉਂਦਾ
ਨਹੀਂ ਦੇਖੋ ਵਧੀਆ ਗੱਲ ਹੈ ਦੇਖੋ ਹਾਈਟ ਮੈਟਰ ਨਹੀਂ ਕਰਦੀ ਦੇਖੋ ਅਗਰ ਬੰਦੇ ਦੇ ਹੱਥ ਚੂੁਨਰ ਹੈਗੇ ਕਦਾ ਤੇ ਫਿਰ ਹਾਈਟ ਨਹੀਂ ਮੈਟਰ ਕਰਦੀ
ਸਹੀ ਗੱਲ ਹੈ ਹੇ ਢੋਏਡ ਤੇ ਕੀ ਰੱਖਿਆ ਬੰਦਾ ਵਧੀਆ ਹੋਣਾ ਚਾਹੀਦਾ
ਸਹੀ ਗੱਲ ਹੈ
ਹਾਂਜੀ ਹਾਂਜੀ
ਇਹ ਪਿੱਛੋਂ ਬਾਹਰ ਜਾ ਜ ਤੁਸੀਂ ਕਿੱਧਰ ਬਾਹਰ ਹੈਏਿ ਹੋ ਗਗੇ
ਆਹ ਮ ਪਰਕ ਚਗਾ ਹੋਰ ਸੁਣਾਓ
ਤਾਂ ਵਧੀਆ ਜੀ ਬਸ ਉਹੀ ਹੈਗੇ ਦੇਖੋ ਤੁਸੀਂ ਸਾਰਿਆਂ ਨੂੰ ਅੱਗੇ ਪ੍ਰੈਫਰ ਸਫਰ ਕਰਨਾ ਜੇ ਕੋਈ ਤੁਹਾਡਾ ਫਰੈਂਡ ਰਿਲੇਟ ਿਵ ਯਮੁਨਾ ਨਗਰ ਸਾਈਡ ਆਏ ਅਤੇ ਸਾਡੇ ਰੈਸਟੋਰੈਂਟ
ਹਾਂਜੀ ਹਾਂਜੀ ਉਹ ਤੇ ਕਰਾਂਗੇ ਕਰਾਂਗੇ ਜ਼ਰੂਰ
ਮੈਨੂੰ ਇਹ ਦੱਸੋ ਤੁਸੀਂ ਥੋੜੀ ਜਹੀਆਂ ਆਈਟਿਮਾ ਪ੍ਰੈਫਰ ਕਰੋ ਕਿਹੜੀ ਕਿਹੜੀ ਆਈਟਮ ਆਈਟਮ ਮੈਂ ਆਪਣੇ ਰੈਸਟੋਰੈਂਟ 'ਵਿਚ ਰੈਸਟੋਰੈਂਟ ਦੇ ਮੈਨਿਊ ਚ ਐਡ ਕਰਾਂ, ਤਾਂ ਕਿ ਉਹ ਇੱਕ ਅਤੇ ਹੈਲਥ ਵਾਸਤੇ ਵਧੀਆ ਰਹਿਣ ਦੇ ਨਾਲ ਉਹਦੀ ਸੈਲ ਵਧੀਆ ਹੋਵੇ।
ਐਡ ਕਰ ਲੈਣਾ
ਨਹੀਂ, ਤੁਸੀਂ ਕਿਸੇ ਚੀਜ਼ਾਂ ਦੇ ਨਾਂ ਦੱਸੋ ਜਿਵੇਂ ਵਧੀਆ ਹੋਣ
ਪੀਨਟ ਬਟਰ ਵਗੈਰਾ ਰੱਖ ਲਓ। ਪਿੱਟ ਫੁੱਟ ਰਰੇਗਦਾ ਹੈ।
ਅਤੇ ਜੀ ਦੇਖੋ ਪੀਨਟ ਬਟਰ ਦੀ ਤਾਂ ਆਈਟਮਾਂ ਬਣ ਗਈਆਂ, ਸਾਡੇ ਤਾਂ ਪੀਨਟ ਬਟਰ ਦੀ ਸੇਲ ਹੋਣੇ ਤੋਂ ਰਹੀ ਮਤਲਬ ਅਸੀਂ ਤੇ ਕੋਈ ਆਈਟਮਸ ਬਣਾ ਕੇ ਖਾਣ ਵਾਸਤੇ ਜਿਹੜੀ ਹੋਣ ਉਹ ਫਰ -ਕਰ ਸਕਦੇ ਹਾਂ
ਹਾਂਜੀ -ਹਾਂਜੀ। ਹਰ ਹੋਰ ਸੁਣਾਓ ਜੀ ਤੁਸੀਂ ਐਟਮਾਂ ਤੇ ਦੇਖੋ ਹੈਲਦੀ ਐਡ ਕਰਨਾ, ਨਹੀਂ ਤੇ ਕੋਈ ਫੈਦਾ ਨੀ ਹੋਏਗਾ। ਡ ਚੱਲੇਗਾ ਵੀ ਰੈਸਟੋਰੈਂਟ ਪਤਾ ਨਹੀਂ ਚੱਲੇਗਾ ਹੈਲਦੀ ਐਡ ਕਰੋਗੇ ਤੇ ਚੱਲੇਗਾ ਵੀ।
ਨਹੀਂ ਦੱਸੋ ਮੈਨੂੰ ਕੋਈ ਐਟਮਾਂ ਦੇ ਨਾਂ ਮੈਂ ਤਾਂ ਉਹ ਐਡ ਕਰਕੇ ਚਲਾ ਦੇ ਦੇਖੋ ਰੋਟੀ ਸਬਜ਼ੀ ਵਗੈਰਾ ਤੇ ਐਡ ਹੋਏਗੀ, ਹੋਏਗੀ।
ਹਾਂ, ਉਹ ਤੇ ਹੈਗੀ ਹੈ, ਵੈਜੀਟੇਬਲ ਹੀ ਐਡ ਕਰਨਾ ਜ਼ਿਆਦਾ ਤੋਂ ਜ਼ਿਆਦਾ।
ਵੈਜੀਟੇਬਲ ਦੀਆਂ ਹੋ ਗਈਆਂ ਐਟਮਾਂ।
ਕੋਲਡ ਰਿੰਕ ਵਗੈਰਾ ਤੇ ਰੱਖਣਾ ਹੀ ਨਾ।
ਦੇਖੋ, ਇਹ ਤੇ ਫ ਸ਼ੇਕ ਵਗੈਰਾ ਹਾਂਜੀ- ਹਾਂਜੀ ਸ਼ੇਕ ਹੋ ਗਿਆ, ਬੀਵਰੇਜਿਸ ਹੋ ਗਏ ਵਧੀਆ ਵਧੀਆ ਕੁਆਲਿਟੀ ਦੇ ਬੈਸਟ ਕੁਆਲਿਟੀ ਦੇ ਹੋਣਗੇ ਜੀ ਸਭ ਕੁਛ ਏਟੂ ਜੈਡ। ਬਸ ਦੇਖੋ ਜੀ ਮੈਂ ਸਭ ਨੂੰ ਕੁਆਲਿਟੀ ਪ੍ਰੋਵਾਈਡ ਕਰਨਾ ਚਾਹੁੰਦਾ ਹਾਂ। ਦੇ ਵੀ ਦਿਲ 'ਚ ਐ ਨਾ ਆਏ, ਕਿ ਹਾਂ ਬਈ ਕੁਆਲਿਟੀ ਨਹੀਂ ਹੈਗੀ, ਬੈਸਟ ਤੋਂ ਬੈਸਟ ਪ੍ਰੋਡਕਟ ਯੂਜ ਹੋਏਗਾ ਚਾਹੇ ਉਹ ਕਿਸੀ ਵੀ ਚੀਜ਼ ਦੀ ਹੋਵੇ ਆਟਾ ਹੋਵੇ ਸਬਜ਼ੀ ਹੋਵੇ ਸਾਰੀ ਚੀਜ਼ਾਂ ਦੀ ਬੈਸਟ ਕੁਆਲਿਟੀ ਯੂਜ਼ ਹੋਏਗੀ, ਕਿਸੇ ਵੀ ਚੀਜ਼ ਵਿੱਚ ਕੋਪਰੋਮਾਈਜ਼ ਨਹੀਂ ਹੋਏਗਾ। ਬੈਸਟ ੂੰ ਉਹਦਾ ਕੋਂਟੈਕਟ ਦੇਣਾ ਤਾਂ ਕਿ ਮੈਂ ਉਹਨੂੰ ਕੋਂਟੈਕਟ ਕਰਾਂ ਤਾਂ ਕਿ ਅੱਗੇ ਉਹ ਮੇਰੇ ਕਾਮ ਚ ਆਏ, ਬਾਕੀ ਤੁਹਾਡੇ ਨਾਲ ਗੱਲ ਕਰਕੇ ਬੋਤ ਵਧੀਆ ਲੱਗਾ।
ਹਾਂਜੀ, ਤੁਹਾਡੇ ਨਾਲ ਵੀ ਜੀ।
ਚਲੋ ਠੀਕ ਹੈ ਵੀਰੇ ਫੇਿਰ ਦੁਬਾਰਾ ਕਰਨਾ ਤੁਸੀਂ ਔਡਰ ਇੰਜੋਏ ਕਰੋ, ਸਤਿ ਸ਼੍ਰੀ ਅਕਾਲ।
ਠੀਕ ਹੈ ਸਤਿ ਸ੍ਰੀ ਅਕਾਲ ਜੀ